ਹੈਲੋ।
ਇੱਕ ਮਿੰਟ ਆਵਾਜ਼ ਕਰ ਲਂ ਮੈਂ।
ਹੈਲੋ ਸਤਿ ਸ਼੍ਰੀ ਅਕਾਲ ਮੈਮ।
ਆਵਾਜ਼ ਆ ਰਹੀ ਹੈ।
ਹਾਂਜੀ ਹਾਂਜੀ ਅਰਹੀ ਹੈ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ।
ਹ ਇਹਬੋ ਲਗਓ ਸਮਝੂ ਹੈਲੋ
ਸਤਿ ਸ਼੍ਰੀ ਅਕਾਲ ਮੈਮ।
ਇੱਕ ਮਿੰਟ ਰੁਕੌ ਬੋਲ ਬੋਲ ਹੈਲੋ ਕਾਟਿਆ ਨਾ ਇਕ ਫੇਰ ਮੈਂ ਹਾਂਲੋ ਕਕਟਯੋ ਨਾ ਇਕ ਮਿੰਟ ਚਾਲਣ ਦੇਓ ਆਵਾਜ਼ ਆ।
ਹੈਲੋ ਸਤ ਸ਼੍ਰੀ ਅਕਾਲ ਮੈਮ।
ਹੈਲੋ।
ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆ ਰਹੀ ਹੈ ਜੀ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਮੈਮ।
ਹਾਂ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ।
ਵਧੀਆ ਵਧੀਆ ਮੈਮ।
ਆ ਮੇਰੀ ਕਨ ਆਵਾਜ਼ ਹੀ ਕੋਨਾ ਆ ਬਹੁਤ ਹੀ ਘੱਟਾ ਆਉ ਰਿਹਾ ਹੋਰ। ਤੁਸੀਂ ਠੀਕ ਹੋ ਹਾਂ ਹਾਂਜੀ। ਹਾਂਜੀ।
ਹੈਲੋ ਮੈਮ ਹੈਲੋ ਮੈਮ।
ਹੈਲੋ ਆਵਾਜ਼ ਆ ਰਹੀ ਹੈ।
ਹਾਂਜੀ ਹਾਂਜੀ ਆ ਰਹੀ ਹੈ ਜੀ ਆ ਰਹੀ ਹੈ ਤੁਸੀਂ ਬੋਲੋ।
ਹਾਂ। ਹੋ
ਹਾਂਜੀ ਹਾਂਜੀ ਅਜ ਆਪਣਾ ਟੋਪਿਕ ਹੈ ਹਾਂਜੀ ਹਾਜੀ। ਹਾਂਜੀ ਆਪਣਾ ਟੋਪਿਕ ਮਹਿੰਗਾਈ ਹੈ ਜੀ ਅੱਜ ਮਹਿੰਗਾਈ ਬਹੁਤ। ਤਾਂ ਮਹਿੰਗਾਈ ਹੋਈ ਪਈ ਹੈ ਜੀ ਹਰ ਥਾਂ ਤੇ ਮਹਿੰਗਾਈ ਹੋਈ ਪਈ ਹੈ ਜੀ।
ਹਾਂਜੀ ਹਾਂਜੀ ਬਹੁਤ ਬੁਰਾ ਹਾਲ ਹੋਇਆ ਪਿਆ ਹੁਣ ਤਾਂ ਹਨਾ।
ਵੇਖੋ ਜੀ ਦਿਨੋ ਦਿਨ ਮਹਿੰਗਾ। ਰਾਏ ਇੰਨੀ ਵੱਧ ਰਹੀ ਹੈ ਕਿ ਮਤਲਬ ਜਿਹੜੀ ਮਿਡਲ ਫੈਮਿਲੀ ਹੈ ਉਹਨੂੰ ਕੋਈ ਵੀ ਚੀਜ਼ ਪਰਚੇਜ ਕਰਨ। ਬਹੁਤ ਮੁਸ਼ਕਿਲ ਹੋ ਰਹੀ ਹੈ।
ਹਾਂਜੀ। ਇਹ ਤਾਂ ਹੈ।
ਹੁਣ ਤੁਸੀਂ ਸਬਜ਼ੀਆਂ ਵੇਖ ਲਓ, ਸਿਲੰਡਰ ਵੇਖ ਲਿਓ, ਕੱਪੜੇ ਵੇਖ ਲਿਓ, ਕੁਛ ਵੀ ਵੇਖ ਲਿਓ, ਤੇ ਮਤਲਬ ਹਰ ਚੀਜ਼ ਮਹਿੰਗੀ ਹੋ ਰਹੀ ਹੈ।
ਹਾਂਜੀ। ਹੁਣ ਤਾਂ ਕੀ ਕਰੀਏ ਪਹਿਲਾਂ ਤਾਂ ਐਵੇਂ ਹੁੰਦਾ ਸੀ। ਜਿਵੇਂ ਆਪਾਂ ਦਸ ਰੁਪਏ ਲੈਕੇ ਜਾਂਦੇ ਹੁੰਦੇ ਸੀ। ਪਿੱਛੋਂ ਬਾਜ਼ਾਰ ਚ ਤਾਂ ਬੇਗ ਬਰਕੇ ਸਮਾਨ ਲੈਕੇ ਕਦੇ ਹੁੰਦੇ ਸੀ। ਹੁਣ ਤਾਂ ਦਸ ਰੁਪਏ ਚ ਇੱਕ ਟੋਫੀ ਵੀ ਨਹੀਂ ਦਿੰਦੇ ਢੰਗ ਦੀ ਖਾਣ ਵਾਲੀ।
ਹੁਣ ਤੱਕ ਤੁਹਾਨੂੰ ਮੈਂ ਦੱਸ ਰਿਹਾ ਕਿ ਹੁਣ ਤਾਂ ਦਸ- ਵੀਹ ਰੁਪਏ ਤੇ ਹੁਣ ਤਾਂ ਮਤਲਬ ਪੰਜਾਹ ਰੁਪਏ ਦਾ ਆਪਾਂ ਸਮਾਨ ਲੈ ਲਈਏ ਨਾ। ਉਹ ਚ' ਦਸ ਰੁਪਏ ਦੇ ਉਹ ਜੀ ਐਸ ਟੀ ਲਾ ਦਿੰਦੇ ਹੈ।
ਹਾਂਜੀ। ਇਹ ਤਾਂ ਹੈ।
ਇਸ ਕਰਕੇ ਮਤਲਬ ਜਿਹੜੀ ਆਪਣੀ ਮਿਡਲ ਫੈਮਿਲੀ ਹੈਗੀ ਨਾ। ਉਹਨੂੰ ਕੋਈ ਵੀ ਚੀਜ਼ ਪਰਚੇਜ ਕਰਨ ਚੇ। ਬਹੁਤ ਮੁਸ਼ਕਿਲ ਆ ਰਹੀ ਹੈ।
ਹਾਂਜੀ-ਹਾਂਜੀ ਇਹ ਤਾਂ ਹੈਗਾ।
ਹ
ਮਹਿੰਗਾਈ ਬਹੁਤ ਹੋਈ ਪਈ ਹੈ। ਹੁਣ ਕੀ ਕਰੀਏ ਇੰਨਾ ਜ਼ਿਆਦਾ ਜਿੰਨੀ ਜ਼ਿਆਦਾ ਫੈਮਲੀ ਹੈ। ਉਨੀ ਜ਼ਿਆਦਾ ਮਹਿੰਗਾਈ ਜਿੰਨੀੇ ਆਪ ਆਪਾਂ ਮੋਬਾਇਲ ਰੱਖਦੇ ਹਾਂ। ਉਹਨਾਂ ਦਾ ਰੀਚਾਰਜ ਕਰਾਉਣਾ ਪੈਂਦਾ ਹੈ। ਖਰਚੇ ਜਿੰਨੇ ਵੀ ਮੈਂਬਰ ਹੈ। ਉਹਨਾਂ ਦੇ ਕੋਲ ਮੋਬਾਈਲ ਹੈ। ਤੇ ਹਰ ਮਹੀਨੇ- ਮਹੀਨੇ ਮੋਬਾਇਲ ਦਾ ਵੀ ਖਰਚਾ ਹੁਣ ਬਹੁਤ ਹੋ ਗਿਆ।
ਮਤਲਬ ਜਿਹੜੇ, ਹੁਣ ਤੁਸੀਂ ਵੇਖ ਰਹੇ ਹੋਣੇ ਕਿ ਜਿਹੜੇ ਪੰਦਰਾਂ- ਪੰਦਰਾਂ ਸਾਲ ਦੇ ਬੱਚੇ ਉਹਨਾਂ ਕੋਲ ਹੀ ਮੋਬਾਈਲ ਹੈ।
ਹਾਂਜੀ।
ਹੁਣ ਸਾਰੇ ਕੋਲ ਦੋ- ਦੋ ਮੋਬਾਇਲ ਹੈਗੇ ਤਾਂ ਉਹਨਾਂ ਦਾ ਵੀ ਖਰਚਾ ਪੈਂਦਾ ਹੀ ਹੈ। ਜਿਵੇਂ ਰਿਚਾਰਜ ਦਾ ਖਰਚਾ ਹੋ ਗਿਆ। ਕੋਈ ਨਵੇਂ ਲੈ ਕੇ ਆਉਂਦੇ ਆ ਉਹੋਂ ਵੀ ਖਰਚਾ ਹੋ ਗਿਆ। ਹੁਣ ਘਰੇ ਸਮਾਨ ਵੇਖ ਲਓ ਰਾਸ਼ਨ ਵੇਖ ਲਿਓ, ਰਾਸ਼ਨ ਲੈ ਕੇ ਆਉਂਦੇ ਆ। ਤੇ ਉਹ ਚ' ਤੁਸੀਂ ਵੇਖਦੇ ਹੋਦੇ ਕਿ ਮਤਲਬ, ਜਿਹੜੀ ਤੀਰੀ ਹਰ ਚੀਜ ਸੀ ਕੋ ਚਾਲੀ ਰੁਪਇਆ ਦੀ ਕਰਤੀ।
ਜਿੰਨੇ ਹਾਂ, ਜਿੰਨਾ ਕਮਾਉਦੇ ਉਹਦਾ ਪਤਾ ਹੀ ਨੀ ਲੱਗਦਾ ਵੀ ਕਿੱਥੇ ਜਾਂਦਾ ਸਮਝ ਨੀ ਆਉਂਦੀ ਇਸੇ ਚੀਜ ਦਾ।
ਹੁਣ ਤੁਸੀਂ ਵੇਖ ਰਹੇ ਹੋ ਨੇ ਜਿਹੜੇ ਮਤਲਬ ਦਿਹਾੜੀ- ਮਜ਼ਦੂਰੀ ਕਰਦੇ ਆ ਕੋਈ ਕਿਤੇੇ ਕੰਮ ਜਾਂਦੇ ਆ। ਉਹਨਾਂ ਦੇ ਰੇਟ ਦਾ ਮਤਲਬ ਉਨੀ ਦਿਹਾੜੀ ਪਈ ਹੈ। ਚਾਰ ਸੌ- ਪੰਜ ਸੌ ਰੁਪਈਏ। ਉਹ ਜਿਹੜਾ ਘਰੇ ਸਮਾਨ ਆ ਰਿਹਾ ਉਹ ਦੁੱਗਣ ਹੋ ਰਿਹਾ।
ਹਾਂਜੀ।
ਹੁਣ ਤੁਸੀਂ ਵੇਖ ਰਹੇ ਹੋਣੇ ਆਪਣੇ, ਘਰ ਚ' ਜਿਹੜੀ ਨੋਰਮਲ ਚੀਜ਼ ਹੈ। ਹਾਂਜੀ-ਹਾਂਜੀ। ਬਿਲਕੁਲ ਸਹੀ ਹੈ।
ਹਮ
ਹੁਣ ਤੁਸੀਂ ਵੇਖ ਰਹੇ ਹੋਣੇ ਆਪਣੇ ਘਰੇ ਸਿਲੰਡਰ ਯੂਜ ਹੁੰਦਾ ਹੈ।
ਹਾਂਜੀ-ਹਾਂਜੀ ਇਹ ਤਾਂ ਤੁਹਾਡੀ ਗੱਲ
ਮਤਲਬ ਅ, ਹੁਣ ਤੁਸੀਂ ਵੇਖ ਰਹੇ ਹੋਣਾ ਕਿ ਮਤਲਬ ਸਿਲੰਡਰ ਕਿੱਥੇ ਪੰਜ ਸੌ ਰੁਪਏ ਦਾ ਸੀਗਾ। ਤੇ ਕਰਦੇ-ਕਰਦੇ ਹੁਣ ਹਜ਼ਾਰ ਤੇ ਆ ਗਿਆ।
ਹਾਂ ਜੀ ਹੁਣ ਤਾਂ ਸਬਜ਼ੀਆਂ ਵੀ ਇੰਨੀ ਮਹਿੰਗਾਈ ਸਬਜ਼ੀ।
ਸਬਜ਼ੀ ਤਾਂ ਜੀ, ਹਰ ਦਿਨ ਦਾ ਰੇਟ ਹੈ। ਹੁਣ ਅੱਠ ਰੁਪਈਏ ਤ ਕੱਲ ਵੀਹ ਰੁਪਏ ਹੋਜੂਗੀ। ਅਗਲੇ ਦਿਨ ਤੀਹ ਰੁਪਏ ਹੋਜੂਗੀ। ਹੋਜੂਗੀ ਕਈ ਵਾਰ ਹੁੰਦੇ ਹੈਗੇ ਮਤਲਬ ਜਿਹੜੀ ਨੋਰਮਲ ਚੀਜ਼ ਹੈ ਆਪਾਂ ਘਰੇ ਲੈ ਕੇ ਆਉਂਦੇ ਹਾਂ। ਆਲੂ, ਪਿਆਜ਼
ਹਾਂਜੀ -ਹਾਂਜੀ ਇਹ ਤਾਂ ਹੈ। ਹਾਂ। ਮਹਿੰਗਾਈ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ। ਕੀ ਕਰੀਏ ਪਹਿਲਾਂ ਵਾਲਾ ਤਾਂ ਹੁਣ ਤਾਂ ਬਹੁਤ ਬੁਰਾ। ਹੁਣ ਤਾਂ ਜਿੰਨੇ ਮੈਂਬਰ ਘਰ ਚੇ' ਆ ਨਾ। ਬਸ ਉਹਨਾਂ ਦਾ ਇਹੀ ਹੈ ਵੀ ਸਾਰੇ ਜੇ ਕਮਾਏ ਫਿਰ ਹੁੰਦਾ ਸਾਰਾ ਕੁਛ ਨਹੀਂ ਤਾਂ ਇੱਕ ਬੰਦੇ ਦੇ ਨਾਲ ਕੁਛ ਨੀ ਹੁੰਦਾ।
ਬਿਲਕੁਲ ਸਹੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ।
ਹਾਂਜੀ।
ਮਤਲਬ ਹਰ ਥਾਂ ਤੇ ਨਾ ਮਤਲਬ ਮਹਿੰਗਾਈ ਵੱਧ ਗਈ। ਤੇ ਹੁਣ ਹਰ ਥਾਂ ਤੇ ਜੀ ਐਸ ਟੀ ਲੱਗ ਰਹੀ ਹੈ।
ਹਾਂਜੀ -ਹਾਂਜੀ
ਤੁਸੀਂ ਕੱਪੜੇ ਵੇਖ ਲਿਓ ਜੁੱਤੇ ਵੇਖ
ਕੱਪੜੇ ਮਹਿੰਗੇ ਹੋ ਗ ਔਨਲਾਈਨ ਸ਼ੋਪਿੰਗ ਹੋ ਗਈ ਸਾਰਾ ਜਿੰਨਾ ਵੀ ਕੰਮ ਹੈ ਸਾਰਾ ਫੋਨਾਂ ਤੇ ਹੀ ਹੋਇਆ ਗਿਆ।
ਆਉਣ ਵਾਲੇ ਟਾਈਮ ਚ ਤਾਂ ਪਤਾਏ ਮਜ਼ਦੂਰ ਬੰਦਾ ਤਾਂ ਘਰੇ ਹੀ ਬਹਿ ਜੂਗਾ ਜਿਹੜਾ ਦਿਆੜੀ ਤੱਪਾ ਕਰਦਾ ਨਾ ਉਹ ਤਾਂ ਘਰੇ ਹੀ ਰਹਿ ਜੂਗਾ
ਹੁਣ ਤਹਾੜੀਆਂ ਕਿੱਥੇ ਰਹਿ ਗਈ ਜੀ ਹੁਣ ਤਾਂ ਮੈਂ ਤੇ ਮਸ਼ੀਨਾਂ ਆ ਗਈ ਦੂਜੀਆਂ ਤੇ ਹੱਥਾਂ ਤੱਕ ਕੰਮ ਬੰਦ ਹੋਏ ਪਿਆ ਹੈ
ਹਾਂਜੀ
ਹੁਣ ਹੌਲੀ -ਹੌਲੀ ਕਰਕੇ ਮਤਲਬ ਜਿਹੜੀ ਖੇਤੀਬਾੜੀ ਹੈਗੀ ਹੈ ਉਹ ਵੀ ਹੱਥਾਂ ਦਾ ਕੰਮਾ ਬਿਲੁਲ ਬੰਦ ਹੋਏ ਪਏ ਆ ਹੁਣ ਤਾਂ ਟਰੈਕਟਰ ਆ ਗਏ ਮਸ਼ੀਨਾਂ ਆ ਗਈਆਂ ਤੇ ਰੋਟੀ ਵ ਬਹੁਤ ਸਾਰੀ ਥਾਂ ਆ ਜ ਜੇ ਆ ਗ ਮਤਲਬ ਹੱਥਾਂ ਦਾ ਕੰਮ ਜਮਾਂ ਬੰ ਹੋ ਗਿਆ ਬੰਦੇ ਦਾ ਹੁਣ।
ਹਾਂਜੀ ਇਹ ਤਾਂ ਹੈਗਾ
ਹੁਣ ਜਿਹੜਾ ਘਰਦਾ ਰਾਸ਼ਨ ਹੈ ਉਹ ਤਾਂ ਮਤਲਬ ਮਸ਼ੀਨਾਂ ਤੋਂ ਆ ਨਹੀਂ ਸਕਦਾ ਉਹ ਤਾਂ ਆਪਾਂ ਲੈਣਾ ਹੀ ਪਊਗਾ।
ਹਾਂ ਇਹ ਤਾਂ ਹੈ ਰਾਸ਼ਨ ਵਗੈਰਾ ਤਾਂ ਕੀ ਹੋਣਾ ਹੈ ਰਾਸ਼ਨ ਤਾਂ ਚਾਹੀਦਾ ਹੀ ਹੈ।
ਹਾਂਜੀ -ਹਾਂਜੀ
ਜਿਹੜੇ ਸਰਕਾਰੀ ਨੌਕਰੀ ਲੱਗੇ ਹੈ ਹੋਰ ਲੱਗੇ ਉਹਨਾਂ ਦੇ ਲਈ ਤਾਂ ਬਹੁਤ ਸੋਖਾ ਹੈ ਜਿਹੜੇ ਇਹ ਆਪਣੇ ਦਿਹਾੜੀ ਦਲੇ ਬੰਦੇ ਹੈ ਖੇਤਾਂ ਤੇ ਜੁੱਗੀ ਝੋਪੜੀਆਂ ਦੇ ਰਹਿੰਦਾ ਆਉਣ ਵਾਲਾ ਟਾਈਮ ਜ ਇਹਨਾਂ ਦਾ ਬਹੁਤ ਉਹ ਹੋਜੂਗਾ ਕਿਉਂਕਿ ਹੁਣ ਜਿੰਨਾ ਵੀ ਕੰਮ ਹੈਨਾ ਸਾਰਾ ਮਸ਼ੀਨਰੀ ਨਾਲ ਹੋਈ ਜਾਂਦਾ ਹੈ। ਤੇ ਮਹਿੰਗਾਈ ਤੋਂ ਇੰਨੀ ਹੋਈ ਜਾਂਦੀ ਹੈ ਇਹਨਾਂ ਨੂੰ ਤਾਂ ਬਹੁਤ ਔਖਾ ਹੁੰਦਾ ਵਿਚਾਰਿਆਂ ਨੂੰ
ਹਾਂਜੀ -ਹਾਂਜੀ ਬਿਲਕੁਲ ਸਹੀ ਹੈ ਜੀ
ਹਮ?
ਹੁਣ ਤੁਸੀਂ ਵੇਖ ਰਹੇ ਹੋਣੇ ਮਤਲਬ ਆਪਾਂ ਮਹਿੰਗਾਈ ਕਿੱਥੋਂ ਪੈ ਰਹੀ ਹੈ ਪਹਿਲਾਂ ਕੀ ਕਰਦੀ ਹੈ ਸਰਕਾਰ‌। ਕੋਈ ਵੀ ਸਕੀਮਾ ਕੱਢਦੀ ਹੈ। ਛੋਟੀ ਮੋਟੀ ਸਕੀਮਾਂ ਕੱਢਤੀ ਜਿਵੇਂ ਤੁਸੀਂ ਮੰਨ ਰਹੇ ਹੋ ਸਿਲੰਡਰ ਦੀ ਸਕੀਮਾਂ ਕੱਢਤੀ ਸਕੂਟ ਦੀ ਸਕੀਮਾਂ ਕੱਢਤੀ ਮੋਬਾਇਲ ਫਰਿੱਜ ਵੰਡਤੇ। ਸੀਮਾ ਫਰੀ ਚਵੰਟਦੀ ਤੇ ਲੋਕਾਂ ਨੂੰ ਕੀ ਕਰਦੇ ਹੈ ਕਿ ਮਤਲਬ ਪਹਿਲਾਂ ਦਿੰਦੇ ਫਰੀ ਚ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
ਕਿ ਬੰਦਾ ਬੰਦਾ ਕਰ ਲਏ ਇਹਨੂੰ ਕਰੇ ਲਿਆਵੇ
ਹਾਂ ਇਹ ਤਾਂ ਨੀ ਮਤਲਬ ਇੰਨੀ ਸਕੀਮਾਂ ਦੀ ਜਾਂਦੇ ਬੰਦੇ ਵੈਸੇ ਵੀ ਸਰਕਾਰ ਤੇ ਡਿਪੈਂਡ ਹੋ ਜਾਂਦੇ ਆ ਇਸਥੋਂ ਨਾ ਹਰ ਘਰ ੱਚੇ ਬੰਦੇ ਨੂੰ ਰੁਜ਼ਗਾਰ ਦੇ ਤੇ ਪ੍ਰਾਈਵੇਟ ਦੇ ਜਈ ਸਰਕਾਰੀ ਦੇ ਬੰਦੇ ਨੂੰ ਰੁਜ਼ਗਾਰ ਦੇ ਦੀ ਬੰਦੇ ਨੂੰ ਸੌਖਾ ਹੋ ਜੂਗਾ ਹਨਾ।
ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ ਤੇ ਉਸ। ਸਮਾਨ ਤਾਂ ਆਪਾਂ ਮਤਲਬ ਸਰਕਾਰੋਂ ਲੈ ਲੈਂਦੇ ਹਾਂ ਫਰੀ 'ਚ ਬਾਅਦ 'ਚ ਕੀ ਕਰਦੇ ਹੈਗੇ। ਉਹਨਾਂ ਦਾ ਜਿਹੜਾ ਸਮਾਨ ਹੈ ਉਹ ਉਹਨਾਂ ਦਾ ਤਿੰਨ ਗੁਣਾ ਫਾਲਤੂ ਮਿਲਦਾ ਫਿਰ ਜਿਵੇਂ ਸੌ। ਰਪਏ ਦਾ ਸਮਾਨ ਏ ਉਹ ਪੰਜ ਹਜ਼ਾਰ ਦਾ ਮਿਲ ਰਿਹਾ।
ਹਾਂ।
ਹੁਣ ਤੁਸੀਂ ਮੰਨ ਕੇ ਚੱਲੋ ਕਿ ਮੇਰੇ ਕੋਸ। ਸਕੂਟੀ ਸੀ ਇਲੈਕਟ੍ਰਿਕ ਮੈਂ ਤੀਹ ਹਜ਼ਾਰ ਦੀ ਲੈ ਕੇ ਆਇਆ ਸੀਗਾ।
ਅੱਛਾ!
ਤੇ ਇੱਕ ਡੇਢ ਸਾਲ ਹੋ ਗਿਆ ਉਹਦੀ ਬੈਂਟਰੀ ਖ਼ਰਾਬ ਹੋ ਗਈ ਉਹਦੇ ਅੰਦਰ ਬੈਂਟਰੀ ਪੈਂਦੀ ਹੈ। ਪੰਜ ਤੇ ਪੰਜ ਬੈਟਰੀਆਂ ਦਾ ਮੱਤਲਬ ਰੇਟ ਲਾਈਏ ਨਾ ਪੇ ਤੀਹ ਹਜ਼ਾਰ ਦੀ ਬੈਂਟਰੀ-ਬੈਂਟਰੀ ਏ।
ਹਾਂਜੀ।
ਪਚੱਨਵੇਂ ਸੌ ਰੁਪਏ ਦੀ ਇੱਕ ਬੈਟਰੀ ਏ ਤੇ ਹੁਣ ਤੀਹ ਹਜ਼ਾਰ ਦੀ ਤੀਹ ਹਜ਼ਾਰ ਦੀ ਸਕੂਟਰੀ ਨੀਂ। ਤੀਹ ਹਜ਼ਾਰ ਦੇ ਸਕੂਟਰੀ ਨਹੀਂ ਸੀਗੀ ਤੇ ਤੀਹ ਹਜ਼ਾਰ ਦੀ ਹੁਣ ਬੈਟਰੀ ਐ।
ਹੁਣ ਗਰੀਬ ਬੰਦਾ ਕੀ ਅਡੋਪ ਕਰ ਲਏ ਕੀ ਕਰ ਲਏਗਾ।
ਤਾਂ ਹੀ ਕਹਿੰਦੇ ਵੀ ਇਸ ਮਹਿੰਗਾਈ ਚ ਗ਼ਰੀਬ ਬੰਦੇ ਨੂੰ। ਤਾਂ ਇੰਨਾ ਔਖਾ ਹੋ ਗਿਆ ਉਹਨੂੰ ਤਾਂ ਬਹੁਤ ਬੁਰਾ ਹਾਲ ਹੋਗਾ ਵਿਚਾਰੇ ਦਾ।
ਹੁਣ ਤੁਸੀਂ ਵੇਖਦੇ ਹੁੰਨੇ ਸਕੂਲੇ ਪ੍ਰਾਈਵੇਟ ਸਕੂਲੇ ਏ ਆਪਣੇ ਨੇੜੇ ਤੇੜੇ ਜਿਵੇਂ ਗੋਰਮੈਂਟ ਸਕੂਲ ਨਹੀਂ ਹੁੰਦੇ ਤਾਂ। ਆਪਾਂ ਸੋਚਦੇ ਆਂ ਕਿ ਜਿਹੜਾ ਨੇੜੇ ਸਕੂਲ ਹੈਗਾ ਪ੍ਰਾਈਵੇਟ ਹੈ। ਉੱਥੇ ਆਪਾਂ ਬੱਚਿਆਂ ਨੂੰ ਲਾ ਦੇਈਏ ਠੀਕ ਆ ਬੱਚੇ ਨੂੰ ਲਾ ਵੀ ਦਿੰਦੇ ਹੈ ਤੇ ਬਾਅਦ 'ਚ ਕੀ ਹੁੰਦਾ ਹੈ ਕਿ। ਤੁਸੀਂ ਵੇਖ ਰਹੇ ਹੋ ਨੇ ਲਾਉਣ ਤੋਂ ਬਾਅਦ ਹਰ ਸਾਲ ਏ। ਜੇ ਅਗਲੀ ਜਮਾਤ ਜਾਂਉਂਦਾ ਏ ਬੱਚਾ ਤੇ ਉਹਦੀ ਫੀਸ ਵੀ ਦੁੱਗਣੀ ਹੋਰ ਕਰ ਦਿੰਦੇ ਉਹ।
ਹੁਣ ਦਸ ਹਜ਼ਾਰ ਰੁਪਏ ਨੌ ਦਸ ਹਜ਼ਾਰ ਰੁਪਏ ਕਮਉਣਾ ਨੌ ਦਸ ਹਜ਼ਾਰ ਰੁਪਏ। ਕਮਾਣਾ ਬੱਚਾ, ਬੰਦਾ ਕਿੱਥੋਂ ਡੋਪ ਕਰ ਲੂਗਾ ਇਹਨੇ ਪੈਸੇ।
। ਕਿਉਂ ਪਹਿਲਾਂ ਤਾਂ ਇ ਹੁੰਦਾ ਸੀ ਬੱਚੇ ਖੇਤ। ਤੇ ਇਧਰ ਉਧਰ ਜਾਂਦੇ ਹੁੰਦੇ ਸੀ ਤੇ ਸਾਇਕਲਾਂ ਦਾ ਇਸਤੇਮਾਲ ਕਰਦੇ ਸੀ ਹੁਣ ਤਾਂ ਉਹ ਚੀਜ਼ ਤਾਂ ਵੀ ਨਹੀਂ ਰਹੀ।
ਤੇ ਬਸ ਉਹਨਾਂ ਨੇ ਸਕੂ ਮੋਟਰਸਾਈਕਲ ਹੋਏ ਬਾਈਕਲ ਹੋਏ ਹਨਾ।
ਹੁਣ ਜੀ ਮੈਮ ਬਿਲਕੁਲ ਸਹੀ ਗੱਲ ਹੈ ਜੀ ਹੁਣ ਹੋਇਆ ਕੀ ਹੈ ਜੀ ਮਤਲਬ ਕਿਸੇ ਕੋਲ ਟਾਈਮ ਨਹੀਂ ਹੈਗਾ ਜੀ ਕਿਸੇ ਕੋਲ। ਕਿਸੇ ਕੋਲ ਕਿਸੇ ਨਾਲ ਗੱਲ ਕਰਨ 'ਚ ਪੰਜ ਮਿੰਟ ਦਾ ਟਾਈਮ ਨੀ ਹੈਗਾ ਜੀ। ਉਹ ਵੀ ਕਹਿ ਦਿਆਂ ਕਿ ਚਲੋ ਮੈਂ ਜਾ ਰਿਹਾ, ਮੈਨੂੰ ਫੋਨ ਕਰ ਲਈ ਮੈਂ ਫੋਨ ਤੇ ਦੱਸ ਜੂੰਗਾ ਗੱਲ।
ਹਾਂਜੀ।
ਇਸ ਕਰਕੇ ਆ ਜੀ ਕਿਸੇ ਕੋਲੇ ਟਾਈਮ ਨੀ ਹੈਗਾ ਜੀ।
ਹਾਂਜੀ। ਸਭ ਤੋਂ ਵੱਡੀ ਤਾਂ ਮੋਬਾਇਲ ਹੀ ਹੋ ਗਿਆ ਨਾ, ਸਭ ਤੋਂ ਵੱਡਾ ਤਾਂ ਮੋਬਾਇਲ ਹੋ ਗਿਆ। ਕਿਸੇ ਰਿਸ਼ਤੇਦਾਰ ਕੋਲੇ ਜਾਣ ਦਾ ਟਾਈਮ ਹੈ ਨਹੀਂ ਗੱਲ। ਕਰਨ ਦਾ ਟਾਈਮ ਹੈ ਨੀ ਜਦੋਂ ਦੇਖੋ ਮੋਬਾਇਲ ਤੇ, ਮੋਬਾਇਲ ਤੇ ਹਨਾ।
ਟ੍ਰੇਨ ਦਾ, ਟ੍ਰੇਨ ਦਾ ਕਿਰਾਇਆ ਉਹ ਵੀ ਵਧਾ ਤਾਂ, ਬੱਸ ਦਾ ਕਿਰਾਇਆ ਉਹ ਵੀ ਵਧਾ ਤਾਂ। ਫਲ ਫਰੂਟ ਹੈਗੇ ਜਿਵੇਂ ਤੁਸੀਂ ਫਲ ਫਰੂਟ ਮੰਨਦੇ ਚਲੋ ਫਲ ਫਰੂਟ ਦਾ ਰੇਟ ਤਾਂ ਪੰਜ ਸੌ ਪੰਜ ਸੌ ਰੁਪਏ ਕਰੇਗੇ। ਬੰਦਾ ਕੀ ਖਾ ਲੈ।
ਜੀ ਜੀ
ਇਸ ਕਰਕੇ ਇਹਜੇ ਬੰਦਾ ਕੁਛ ਨਹੀਂ ਖ ਖਰੀਦ ਸਕਦਾ ਜੀ।
ਹਾਂਜੀ ਹਾਂਜੀ।